ਹੈਲੋ
ਹਾਂਜੀ ਕਿਵੇਂ ਓ।
ਹਾਂਜੀ ਵਧੀਆ, ਤੁਸੀਂ ਦੱਸੋ।
ਹੋਰ ਫੈਮਲੀ ਕਿੱਦਾਂ
ਹਾਂਜੀ ਠੀਕ ਹੈ ਜੀ, ਤੁਸੀਂ ਦੱਸੋ
ਅਸੀਂ ਵੀ ਵਧੀਆ। ਹੋਰ ਕੀ ਕਰਦੇ ਸੀ?
ਕੋਈ ਨਹੀਂ, ਬਸ ਫ੍ਰੀ ਸੀ ਤੁਸੀਂ ਦੱਸੋ
ਅੱਛੇ, ਕਿੱਦਾਂ ਚੱਲਦੀ ਹੈ ਡੇਲੀ ਲਾਈਫ?
ਬਸ ਠੀਕ ਹੈ ਯਾਰ, ਗਰਮੀ ਬਹੁਤ ਆ
ਹਾਂਜੀ, ਇਹ ਤਾਂ ਹੈ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ, ਦੋਹ ਵ ਵੀਕ ਤੋਂ ਹੀ ਵਨ ਵੀਕ ਤੇ ਹੋ ਗਿਆ, ਬਹੁਤ ਜ਼ਿਆਦਾ ਗਰਮੀ ਪੈ ਰਹੀ ਐ। ਹੋਰ ਨਾ ਹੁਣ ਕੋਈ ਵਰਕ ਆਊਟ ਵਗੈਰਾ ਹੁੰਦਾ ਹੈ, ਕੋਈ ਜਾਂ ਬਾਹਰ ਹੀ ਨਹੀਂ ਨਿਕਲਿਆ ਜਾਂਦਾ ਗਰਮੀ 'ਚ, ਬਸ ਉਹੀ ਰੂਟੀਨ ਜਿਹੀ ਬਣੀ ਹੋਈ ਹੈ ਡੇਲੀ ਘਰੇ ਬਸ ਅੰਦਰ ਬੈਠੇ ਰਹਿੰਦੇ ਆਾਂ, ਸੁਬਾਹ ਨੂੰ ਸਾਰਾ ਕੰਮ ਕਰਕੇ
ਏਹ ਤਾਂ ਹੈ, ਹੋਣਾ ਇੱਦਾਂ ਜ਼ਿਆ ਤਾਂ ਵਰਕਆਊਟ ਵੀ ਨਹੀਂ ਹੁੰਦਾ ਹੈਾ ਗਰਮੀ ਵੀ ਬਹੁਤ ਹੈ, ਬਿਮਾਰ ਬਹੁਤ ਹੋ ਰਹੇ ਨੇ
ਹਾਂਜੀ, ਜੇ ਜ਼ਿਆਦਾ ਬਾਹਰ ਜਾਂਦੇ ਆ, ਤਾਂ ਫਿਰ ਬਿਮਾਰ ਹੁੰਦਾ ਹੈਗਾ ਏ। ਹੋਰ ਕੀ ਕਰਦੇ ਹੋ ਡੇਲੀ ਫਿਰ
ਇਹਦੀ ਬਸ ਅਸੀ ਵੀ ਸੌਂ ਗਏ, ਉੱਠ ਗਏ, ਸੌਂ ਗਏ ਜਾਂ ਫਿਰ ਜਿਸ ਦਿਨ ਮੌਸਮ ਠੰਡਾ ਜ ਹੁੰਦਾ, ਉਸ ਦਿਨ ਬਾਹਰ ਚੱਲ ਜਾਈਦਾ ਕਿਤੇ
ਠੀਕ ਹੈ, ਹਾਂਜੀ ਇਹ ਤਾਂ ਹੈ। ਮੇਰਾ ਵੀ ਏਦਾਂ ਹੀ ਆ, ਬਸ ਡੇਲੀ ਸੁਬਾਹ ਉੱਠ ਕੇ ਤੇ ਬ੍ਰੇਕਫਾਸਟ ਬਣਾ ਲਿਆ, ਖਾ ਲਿਆ। ਫਿਰ ਏਦਾਂ ਘਰੇ ਵਿੇਹਲੇ, ਫ੍ਰੀ ਹੁੰਦੇ ਆ, ਉਦਨ ਗਰਮੀ ਹੋ ਜਾਂਦੀ ਆ ਘਰ ਦਾ ਕੰਮ ਕੰਮ ਕੂਮ ਕਰ ਲਿਆ, ਤੇ ਫਿਰ ਮੂਵੀਜ਼ ਵਗੈਰਾ ਦੇਖ ਲੈਂਦੇ ਆ ਤੇ ਚਲੋ ਟਾਈਮ ਲੰਘ ਜਾਂਦਾ‌ ਏਦੇ ਨਾਲ, ਫਿਰ ਸ਼ਾਮ ਨੂੰ ਫੇਰ ਪੰਜ-ਛੇ ਵਜੇ ਤੱਕ ਮਸਾਂ ਈ ਗਰਮੀ ਜਾਂਦੀ ਆ। ਤੇ ਉਦੋਂ ਥੋੜ੍ਹਾ ਜਿਹਾ ਬਾਹਰ ਨਿਕਲਣ ਦਾ ਹੁੰਦਾ, ਉਦੋਂ ਫਿਰ ਬਾਹਰ ਜਾ ਕੇ ਕੰਮ ਫੇਰ ਸ਼ਾਮ ਦੇ ਖਾਣੇ ਦੀ ਤਿਆਰੀ ਕਰਨੀ ਹੁੰਦੀ ਆ, ਤਿਆਰੀ ਕਰਕੇ ਫੇਰ ਅ ਬਾਹਰ ਗੇੜਾ ਗੁੜਾ ਕੱਢ ਆਈ ਦਾ ਏ, ਪਾਰਕ ਪੁਰਕ ਜਾਈਦਾਏ
ਹਾਂਜੀ, ਬਸ ਏਦਾਂ ਹੀ ਚੱਲ ਰਹੀ ਹੈ, ਰੂਟੀਨ ਕਮੇਡੀ ਮੂਵੀਜ਼ ਜ਼ਿਆਦਾ ਦੇਖਦੇ ਹਾਂ ਅਸੀਂ।
ਹਾਂਜੀ ਏਦਾਂ ਹੀ ਘਰੇ ਫਿਰ, ਸਿਸਟਰਸ ਨਾਲ ਅ ਮੂਵੀਜ਼ ਦੇਖਦੇ ਹਾਂ, ਤੇ ਉਹ ਵਧੀਆ ਇੰਸਪਾਇਰ ਕਰਦੇ ਆ।
ਮੈਂ, ਫ੍ਰੀ, ਫੈਮਲੀ ਮੂਵੀਜ਼ ਦੇਖਦੇ ਹੋ ਤੁੇ
ਹਾਂਜੀ, ਬਸ ਹੋਰ ਕੋਈ ਕੰਮ ਹੀ ਨੀ ਬਾਹਰ ਜਾ ਆਇਆ ਨੀ ਜਾਂਦਾ, ਨਾ ਕੋਈ ਕੰਮ ਕੀਤਾ ਜਾਂਦਾ ਹੈ, ਗਰਮੀ ਦੇ ਕਰਕੇ, ਇੱਕ ਅੰਦਰ ਹੀ ਰਹਿੰਦੇ ਹਾਂ ਜ਼ਿਆਦਾਤਰ ਤੋਂ
ਨਹੀਂ ਅੰਦਰ ਹੀ ਸਹੀ ਹੈ ਜੀ, ਹਾਂ ਕਿਉਂਕਿ ਟੈਂ ਕਲੇਚਰ ਬਹੁਤ ਵਧੀਆ ਹੋਈਆ।
ਹਾਂਜੀ, ਬਸ ਜ ਹਾਂ ਬਸ ਹੁਣ ਛੁ ਛੁੱਟੀਆਂ ਏ ਵਨ ਮੰਥ ਦੀਆਂ। ਫੇਰ ਸਕੂਲ ਕਾਲਜ ਵਗੈਰਾ ਲੱਗ ਜਾਣਗੇ, ਉਦੋਂ ਜਾਇਆ ਕਰਾਂਗੇ ਕਾਲਜ ਸਾਰਾ ਦਿਨ ਫਿਰ ਕੋਲਜ ਵਗੈਰਾ ਲਾਂਘ ਆਦਾ ਏ, ਚਲੋ ਬਾਹਰ ਜਾਇਆ ਜਾਂਦਾ ਏ। ਬਾਕੀ ਦੇਖਦੇ ਹਾਂ, ਜੇ ਛੁਟੀਆਂ ਚ ਕੋਈ ਪਲੈਨ ਬਣ ਗਿਆ, ਕਿਤੇ ਜਾਣ ਦਾ ਘੁੰਮਣ ਦਾ। ਫਿਰ ਜਾਵਾਂਗੇ ਜ਼ਰੂਰ।
ਓਕੇ,
ਹਾਂਜੀ, ਉਧਰ ਦੇਖਦੇ ਹਾਂ, ਠ ਪਹਾੜਾਂ ਪੂੜਾ ਵੱਲ ਪਾੜਾ-ਪੂੜਾ ਵੱਲ ਦੇਖਦੇ ਹਾਂ, ਵਨ ਵੀਕ ਜਾਂ ਦਸ ਦਿਨ ਤੱਕ। ਲੈਣ ਬਣਜੇ
ਇਹ ਤਾਂ ਹੈ।
ਗਰਮੀ ਚ ਤਾਂ ਇੱਥੇ ਹੀ ਜਾਇਆ ਜਾ ਸਕਦਾ ਹੈ, ਕਿਉਂਕਿ ਹੋਰ ਕਿਤੇ ਜਾਂਦੇ ਆ, ਤਾਂ ਬਹੁਤ ਜ਼ਿਆਦਾ ਗਰਮੀ ਐ।
ਏ ਤਾਂ ਹੈ ਹੀ,
ਹਾਂਜੀ, ਤੁਸੀਂ ਨੇ ਬਣਾਇਆ ਪਲੈਨ ਕੋਈ ਜਾਣ ਦਾ?
ਹਾਂਜੀ ਬਣਾ ਰਹੇ ਹਾਂ ਪਲੈਨ ਬਸ ਅਸੀਂ ਜੀ, ਸਾਨੂੰ ਇੱਦਾਂ ਹੀ ਥੋੜ੍ਹਾ ਗਰਮੀ ਘੱਟ ਹੋ ਜਾਵੇ, ਫਿਰ ਜਾਈਏ।
ਹਾਂਜੀ, ਨਹੀਂ ਤਾਂ ਇਦਾਂ ਹੀ ਰੂਟੀਨ ਚੱਲ ਰਹੀ ਹੈ ਡੇਲੀ ਦੀ।
ਹਾਂਜੀ, ਬਸ ਇਹੀ ਆ ਸੁਬਾਹ ਉੱਠ ਜੋ ਬਸ ਰੋਟੀ ਪਾਣੀ ਖਾਕੇ ਮੂਵੀ ਦੇਖ ਲਓ ਕੰਮ ਕਰ ਲਓ ਘਰ ਦਾ
ਹਾਂਜੀ ਇਹ ਤਾਂ ਹੈ। ਹੋਰ ਕੁਛ ਨਵਾਂ ਨੀ ਕਰਦੇ ਡੇਲੀ ਲਾਈਫ ਚ
ਨਵਾਂ ਨਹੀਂ ਬਸ, ਹਜੇ ਤੱਕ ਗਰਮੀ ਕਰਕੇ ਦਿਲ ਹੀ ਨਹੀਂ ਕਰਦਾ।
ਹਾਂਜੀ ਇਹ ਤਾਂ ਹੈ। ਕਿਤੇ ਜਾਇਆ ਹੀ ਨਹੀ ਜਾਂਦਾ, ਗਰਮੀ ਬਹੁਤ ਜ਼ਿਆਦਾ ਏ।
ਗਰਮੀ ਹਾਂਜੀ ਬਸ, ਸੁਬਾਹ ਬਾਰਸ਼ ਹੁੰਦੀ ਹੈ, ਪਹਿਲਾਂ ਗਰਮੀ ਹੋ ਜਾਂਦੀਏ।
ਹਾਂਜੀ, ਚਲੋ ਕੋਈ ਨੀ। ਉਤੇ ਹੋਰ ਹੁਣ ਵਨ ਮੰਥ ਤੱਕ ਤਾਂ ਹਜੇ, ਦੋ-ਤਿੰਨ ਮੰਥ ਤਾਂ ਏਦਾਂ ਹੀ ਰਹਿਣੀ ਆ ਗਰਮੀ। ਫਿਰ ਹੌਲੀ-ਹੌਲੀ ਥੋੜ੍ਹਾ ਜਹਾ ਠੀਕ ਹੋਊਗਾ ਮੌਸਮ ਫਿਰ ਉਹਦੋਂ ਹੀ ਸਹੀ ਰਹਿਣਾ ਗਾ, ਉਹਦੀ ਕੋਈ ਕੰਮ ਕਰ ਸਕਦਾ ਮਤਲਬ ਬਾਅਦ ਚ।
ਹਾਂਜੀ,
ਮੈਂ ਕਿਹਾ ਦੋ ਤਿੰਨ ਮੰਥਨ ਤਾਂ ਇਦਾਂ ਹੀ ਰਹਿਣੀ ਆ ਗਰਮੀ ਫਿਰ ਦੋ ਤਿੰਨ ਮੰਥ ਬਾਅਦ ਜਦੋਂ ਆਹ ਫੈਸਟੀਵਲ ਸ਼ੁਰੂ ਹੁੰਦੇ ਆ ਉਦੋਂ ਫੇਰ ਗਰਮੀ ਥੋੜ੍ਹੀ ਘੱਟਦੀ ਆ ਤੇ ਉਦੋਂ ਫਿਰ ਬੰਦਾ ਬਾਹਰ ਅੰਦਰ ਵੀ ਜਾਂਦਾ ਏ ਘੁੰਮ ਫਿਰਦਾ ਏ ਹਾਲੇ ਤਾਂ ਕੋਈ ਉਹ ਨਹੀਂ ਹੈ, ਬਾਹਰ ਜਾਣ ਦਾ।
ਹਾਂਜੀ ਹਾਂ, ਤਾਂ ਅਜੇ ਤਾਂ ਕੋਈ ਫਾਇਦਾ ਨਹੀਂ ਬੰਦਾ ਬਿਮਾਰ ਹੋਊਗਾ
ਹਾਂਜੀ, ਬਿਮਾਰ ਹੋਨੀਆ ਹੁਣ ਤਾਂ ਬਸ ਉਹੀ ਰੂਟੀਨ ਹੁੰਦੀ ਹੈ, ਡੇਲੀ ਦੀ ਕੋਈ ਜ਼ਿਆਦਾ ਕੰਮ ਹੀ ਨਹੀਂ ਹੈਗਾ, ਜ਼ਿਆਦਾ ਫੀ ਸ਼ਡਿਊਲ ਬਣ ਗਿਆ, ਹੁਣ
ਤੁਸੀਂ ਤਾਂ ਨਹੀਂ ਹੋਏ ਬਿਮਾਰ ਗਰਮੀ ਚ?
ਹਾਂਜੀ,
ਤੁਸੀਂ ਤਾਂ ਨੀ ਹੋਏ ਮੈਂ ਕਿਹਾ ਬਿਮਾਰ ਗਰਮੀ ਚ?
ਨਹੀਂ-ਨਹੀਂ,
ਇਕ ਚੀਜ਼ ਚ ਚਲੋ ਵਧੀਆ ਗੱਲ ਐ।
ਪੰਜਾਬ ਹਾਂਜੀ,
ਹੈਲੋ,
ਹੈਲੋ ਹਾਂਜੀ, ਅਸੀਂ ਜਾਓ ਜ਼ਿਆਦਾਤਰ ਘਰ ਹੀ ਰਹਿੰਦੇ ਹਾਂ ਨਾ ਫਿਰ ਛੁੱਟ ਵੀ ਹੋਈਆਂ ਪਰ ਜ਼ਿਆਦਾਤਰ ਘਰੇ ਹੀ ਹੁੰਦੇ ਆ ਵੀ ਬਾਹਰ ਸੁਬਾ ਨੂੰ ਬਸ ਜਲਦੀ -ਜਲਦੀ ਕੰਮ ਕਰਕੇ ਸਾਰੇ ਫਿਰ ਅੰਦਰ ਬੈਠ ਜਾਂਦੇ ਹਾਂ ਕਿਉਂਕਿ ਬਾਹਰ ਨਿਕਲਿਆ ਨੀ ਜਾਂਦਾ ਫਿਰ ਸ਼ਾਮ ਨੂੰ ਛੇ ਸੱਤ ਵਜੇ ਤੱਕ ਮਸਾਂ ਹੀ ਜਾਂਦੇ ਹਾਂ ਬਾਹਰ ਉਦੋਂ ਤੱਕ ਥੋੜਾ ਜਿਹਾ ਠੰਡਾ ਹੁੰਦਾ ਏ।
ਸ਼ਾਮ-ਸ਼ਾਮ ਹੀ ਹੈ ਬਸ ਜੋ। ਜਾਂ ਹੈ ਰਾਤ ਨੂੰ ਬੰਦਾ ਬ ਘੁੰਮ ਆਦਾ।
ਹਾਂਜੀ ਇੱਦਾਂ ਵੀ ਜਾਂ ਰਾਤ ਦਾ ਡਿਨਰ ਕਰਕੇ ਥੋੜ੍ਹੀ ਵੋਕ ਕਰ ਸਕਦੇ ਹਾਂ ਬਸ
ਹਾਂਜੀ ਦੈਂ ਦੈਂਨ 'ਚ ਤਾਂ ਨਈ ਜਾ ਸਕਦਾ
ਹਾਂਜੀ ਹੋਰ ਦੱਸੋ?
ਹਾਂਜੀ
ਹੋਰ ਦੱਸੋ?
ਹਾਂਜੀ ਠੀਕ ਹੈ ਜੀ।
ਠੀਕ ਹੈ ਹੋਰ ਕੁਛ ਨਵਾਂ ਕਰਨਾ ਹੋਵੇ ਕੋਈ ਪਲੈਨ ਬਣਾਇਆ ਹੋਵੇ
ਨਹੀਂ ਬਸ ਹੋ ਜ ਤਾਂ ਬਸ ਗਰਮੀ ਕਰਕੇ ਕੋਈ ਸੋਚਦਾ ਹੀ ਨਹੀਂ ਪਿਆਗਾ ਬਸ ਘੁੰਮਣ ਦੀ ਤਿਆਰੀਆਂ ਕਰਦੇ ਸੀ।
ਅੱਛਾ ਕਿੱਥੇ ਜਾਣ ਦਾ ਪਲੈਨ ਬਣਾਓਗੇ
ਅਸੀਂ ਲੇ ਲੱਦਾਖ
ਠੀਕ ਹੈ ਸਹੀ ਆ ਉੱਧਰ ਜਾਣਾ ਚਾਹੀਦਾ ਘੁੰਮਣ ਚਲੋ ਛੁੱਟੀ ਆਏ ਹਾਂ
ਰਿਸ਼ੀ ਰਿਸ਼ੀਕੇਸ਼ ਜਾਵਾਂਗੇ ਜਿਦਾ ਇੰਜੋਏ ਕਰਦਾ ਫੈਮਲੀ ਨਾਲ
ਸਹੀ ਹੈ ਚਲੋ ਜਾਣਾ ਚਾਹੀਦਾ ਅਸੀਂ ਵੀ ਦੇਖ ਆਂ ਬਣਾਵਾਂਗੇ ਪਲੈਨ ਜਾਵਾਂਗੇ ਗਰਮੀ ਤੋਂ ਥੋੜਾ ਜਾਿਹਾ ਸਹੀ ਰਹੇਗਾ
ਹਾਂ ਇਹ ਤਾਂ ਹੈ
ਹਾਂਜੀ ਪਹਿਲਾਂ ਵੀ ਅਸੀਂ ਜਾ ਕੇ ਆਏ ਸੀਗੇ ਹੁਣ ਆਹ ਵੈਸੇ ਛੁੱਟੀਆਂ ਵੀ ਸੀ ਤੇ ਵਿੱਚ ਜ ਅੰਮ੍ਰਿਤਸਰ ਜਾ ਆਏ ਪਰ ਗਰਮੀ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਗਰਮੀ ਸੀ ਵੈਸੇ ਤਾਂ ਸ਼ਾਮ ਨੂੰ ਬਹੁਤ ਸ਼ਾਮ ਨੂੰ ਗਏ ਸੀ ਅਸੀਂ ਫ ਗਰਮੀ ਕਰਕੇ ਤੇ ਪਰ ਫੇਰ ਵੀ ਉੱਥੇ ਬਹੁਤ ਜ਼ਿਆਦਾ ਸੰਗਤ ਸੀ ਪਰ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਇੰਨਾ ਘੁੰਮਿਆ ਵੀ ਨਈ ਜਾਂਦਾ ਗਰਮੀ ਚ ਤਾਂ
ਹਮ ਓ ਤਾ ਗਰਮੀ ਚ ਵੈਸੇ ਬੀ ਪੀ ਲੋਅ ਹੋ ਜਾਂਦਾ ਹੈ ਬੰਦੇ ਦਾ ਗਰਮੀ ਚ
ਹਾਂਜੀ ਜ਼ਿਆਦਾ ਘੁੰਮਿਆ ਫਿਰਿਆ ਹੀ ਨਈ ਜਾਂਦਾ ਬਸ ਤੇ ਫਿਰ ਅਸੀਂ ਵੀ ਸ਼ਾਮ ਨੂੰ ਪਹੁੰਚੇ ਜਮਾਂ ਤੇ ਫੇਿਰ ਬਸ ਮੱਥਾ ਟੇਕਿਆ ਪ੍ਰਸ਼ਾਦਾ ਛਕਿਆ ਤੇ ਬਸ ਫਿਰ ਵ ਘਰ ਨੂੰ ਵਾਪਸੀ ਕਰ ਲਈ ਬਜ਼ਾਰ ਵਗੈਰਾ ਤਾਂ ਘੁੰਮਿਆ ਹੀ ਨਹੀਂ ਗਿਆ ਗਰਮੀ ਬਹੁਤ ਜ਼ਿਆਦਾ ਸੀਗਾ ਤੇ ਫੇਰ ਅਸੀਂ ਰੁਕੇ ਵੀ ਨੀ ਜ਼ਿਆਦਾ ਟਾਈਮ ਸਾਨੂੰ ਏਦਾਂ ਸੀ ਵੀ ਚਲੋ ਨਾਲ ਸਾਡੇ ਫੈਮਲੀ ਨਾਲ ਗਏ ਸੀ ਨਾ ਫਿਰ ਬੱਚੇ ਸੀ ਨਾਲ ਵੀ ਬਿਮਾਰ ਨਾ ਹੋ ਜਾਣ ਗਰਮੀ ਕਰਕੇ
ਹਾਂਜੀ ਤਾਂ ਬੱਚਿਆਂ ਦਾ ਜ਼ਿਆਦਾ ਔਖਾ
ਹਾਂਜੀ
ਬਹੁਤ ਚਲੋ ਵੱਡਾ ਬੰਦਾ ਤਾਂ ਗਰਮੀ ਦੇਖ ਵੀ ਲੈਂਦਾ ਸਹਿ ਲੈਂਦਾ
ਬਸ ਇਦਾਂ ਹੀ ਚੱਲ ਰਹੀ ਆ ਬਸ ਇਹਦਾ ਦੀ ਹੁਣਦਾ ਹੁਣ ਫੇਰ ਬਸ ਘਰ ਹੀ ਹੁੰਦੇ ਆ
ਇਹ ਤਾਂ ਹੈ ਘਰ ਹੀ ਰਹ ਰਹੋ ਬਿਮਾਰ ਹੁੰਦਾ ਪਤਾ ਹੀ ਗਰ ਨਹੀਂ ਲੱਗ
ਹਾਂਜੀ ਹਾਂਜੀ
ਹੋਰ ਦੱਸੋ?